ਹੈਲੋ
ਹੈਲੋ! ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ-ਹਾਂਜੀ, ਵਧੀਆ ਤੁ ਤੁਹਾਡੀ ਆਵਾਜ਼ ਬੜੀ ਸਲੋਅ ਹੈ ਆਵਾਜ਼ ਨੀ ਆ ਰਹੀ ਤੁਵਾਡੀ
ਨਹੀਂ ਹੁਣ ਦੱਸੋ ਹੁਣ ਠੀਕ ਆ ਰਹੀ ਹੈ? ਹੁਣ-ਹੁਣ ਠੀਕ ਆ ਰਹੀ ਹੈ?
ਹਾਂਜੀ-ਹਾਂਜੀ, ਹਾਂਜੀ-ਹਾਂਜੀ ਹੁਣ ਆ ਰਹੀ ਹੈ ਥੋੜੀ ਸਤੀ
ਹੋਰ ਕਿ ਕਰ ਰਹੇ ਸੀ ਤੁਸੀ? ਮੈਂ ਕਿਹਾ ਕਿ ਕਰ ਰਹੇ ਸੀ ਤੁਸੀਂ?
ਹਾਂਜੀ, ਫਿਰ ਆਵਾਜ਼ ਸਲੋ ਗਈ ਤੁਹਾਡੀ।
ਕਿ ਕਰ ਰਹੇ ਤੁਸੀਂ? ਕਿ ਕਰ ਰਹੇ ਹੋ?
ਕੁਛ ਨੀ ਬਸ ਹੁਨ ਵੇਲੇਏ ਆ ਚਾਹ ਬਣਾ ਕੇ ਹਟੀਆਂ ਬੱਚਿਆਂ ਨੂੰ ਚਾਹ ਦਿੱਤੀ ਬਸ ਚਾਹ ਪੀ ਕੇ, ਵਿਹਲੇ ਹੋਏ ਆ। ਤੁਸੀਂ ਕਿ ਕਰਦੇ ਹੋ?
ਮੈਂ ਬਸ ਬੈਠੇ ਵੀ ਸੀ ਫਰੀ ਉਹਨੇ ਉਹ ਕੋਰੀਅਰ ਆਇਆ ਸੀ ਮੇਰਾ ਓਨਲਾਈਨ ਤੇ ਉਹ ਚੈੱਕ ਕਰ ਰਹੀ ਸੀ। ਹਾਂਜੀ, ਕੁੜਤੀਆਂ ਦੇਖ ਰਹੀ ਸੀ ਨਾ ਕੱਲ। ਦੋ, ਪੰਜ- ਛੇ ਦਿਨ ਪਹਿਲਾਂ ਮੈਂ ਕੁੜਤੀ ਔਡਰ ਕੀਤੀ ਸੀ ਤੇ ਉਹ ਆਈ ਸੀ। ਬੜਾ ਮਨ ਖ਼ਰਾਬ ਹੋਇਆ ਮਤਲਬ ਦੇਖ ਨਾ ਬਹੁਤ ਜ਼ਿਆਦਾ ਡਿਸਪਇੰਟ ਹੋ ਗਈ ਹਜੀ ਹਾਂ ਬ
ਹਾਂ ਵੀ ਨਾ ਅੱਛੇ ਨੀ ਮਿਲਦਾ ਕਈ ਵਾਰੀ ਨਾ ਔਨਲਾਈਨ ਚ ਸਮਾਨ ਬੇਕਾਰ ਦੇ ਜਾ ਕਹਿੰਦੇ ਨੇ, ਕਹਿੰਦੇ ਕੁਛ ਨੇ, ਦਿਖਾਉਂਦੇ ਕੁਛ ਨੇ, ਭੇਜਦੇ ਕੁਛ ਨੇ।
ਹ ਮਤਲਬ ਕਿ ਨਾ ਦੇਖੋ, ਓਨਲਾਈਨ ਚ ਜੋ ਹੈ ਨਾ, ਹੁੰਦੀ ਤਾਂ ਬੈਸਟ ਹੀ ਹੈ। ਕਿ ਦੇਖੋ ਸਾਡਾ ਕਿੱਦਾਂ ਮਤਲਬ ਟਾਈਮ ਵੀ ਮਤਲਬ ਬਚਦਾ ਹੈ। ਜਿਦੇ ਨਾਲ ਗੱਲ ਦੀ ਜੋ, ਜ਼ਿੰਦਗੀ ਹੈ। ਭਾਗ- ਤੋੜ, ਵਾਲੀ ਜ਼ਿੰਦਗੀ ਹੈਗੀ ਹੈ। ਉਹਦੇ ਚ ਸਾਨੂੰ ਟਾਈਮ ਨਹੀਂ ਲੱਗ ਪਾਉਦਾ। ਤੇ ਉਹਦੇ ਵਾਸਤੇ ਬਹੁਤ ਬੈਸਟ ਤਰੀਕੇ ਕਿ, ਅਸੀਂ ਘਰ ਬੈਠ ਕੇ ਆਪਣਾ ਘਰ ਬੈਠ ਕੇ, ਆਪਣੀ ਮਨਪਸੰਦ ਦੀ ਜੋ ਵੀ, ਚੀਜ਼ ਮੰਗਵਾਉਣਾ ਚਾਹੁੰਦੇ ਹਾਂ। ਘਰੇ ਮੰਗਵਾ ਲੈਂਦੇ ਆ। ਹਨਾ ਜੀ, ਲੇਕਿਨ ਹਾਂਜੀ। ਲੇਕਿਨ, ਕਈ ਵਾਰੀ ਇਹ ਹੁੰਦਾ ਕਿ, ਅਸੀਂ ਜੋ ਚੀਜ਼ ਦੇਖਦੇ ਹਾਂ। ਉਹਨੂੰ, ਆਪਣੇ ਉੱਪਰ ਸੋਚਦੇਿਆਂ ਵੀ, ਇਹ ਬੜੀ ਅੱਛੀ ਲੱਗੇਗੀ। ਤੇ ਉਹਨੂੰ ਫਟਾਫਟ ਮੰਗਵਾਉਂਦੇ ਆ। ਉਹ ਜਦੋਂ ਪੰਜ, ਛੇ ਦਿਨ ਬਾਅਦ ਉਹ ਚੀਜ਼ ਮਿਲਦੀ ਹੈ। ਨਾ ਤੇ, ਮਤਲਬ ਬਹੁਤ ਨਿਰਾਸ਼ਾ ਹੱਥ ਚ ਲੱਗਦੀ ਹੈ। ਕਿ ਜਦੋਂ ਉਹ ਚੀਜ਼, ਉਹਦੇ ਅਕੋਰਡਿੰਗ, ਨਾ ਉਹ ਜੋ ਪਿਕਚਰ ਵਿੱਚ ਦਿਖਾਈ, ਹੁੰਦੀ ਹੈ। ਤੇ ਫੇਰ ਇੱਥੋਂ, ਫੇਰ ਸਬਕ ਮਿਲਦਾੜਹੈ, ਕਿ ਕਦੇ ਵੀ ਓਨਲਾਈਨ ਸ਼ੋਪਿੰਗ ਨਾ, ਕਰੋ ਬੰਦਿਆਂ ਨੂੰ ਆ ਆਪਣੇ ਆਪ ਬੁੱਕ।
ਹ ਹਾਂਜੀ -ਹਾਂਜੀ, -ਹਾਂਜੀ -ਹਾਂਜੀ, ਬਿਲਕੁਲ ਸਹੀ। ਕਿਹਾਂ ਤੁਸੀਂ, ਜਾ ਕੇ ਹੀ, ਲੈਣੀ ਚਾਹੀਦਾ। ਕਈ ਵਾਰੀ ਦੇ ਜਾਂਦੇ ਨੇ, ਕਈ ਵਾਰੀ ਵਿੱਚ ਬੇਕਾਰ ਵੀ। ਪਾ ਜਾਂਦੇ ਨੇ, ਇੱਕ ਵਾਰੀ, ਮੇਰੀ ਨਾ ਭਾਬੀ ਜੀ ਨੇ ਵੀ, ਓਨਲਾਈਨ ਮੰਗਵਾਇਆ ਕੁੜਤਾ। ਤੇ ਵਿੱਚੋਂ, ਫਟੇ- ਪੁਰਾਣੇ। ਨਿਕਲੇ। ਗੰਦੇ- ਮੰਦੇ ਤੇ, ਪਤਾ ਨੀ, ਕਿਵੇਂ ਕਰਦੇ ਨੇ ਏ। ਬਹੁਤ ਗੰਦਾ ਕੰਮ ਕਾਰ ਬੈਠੇ। ਹਾਂਜੀ -ਹਾਂਜੀ, ਤਾਂ ਹੀ ਤੇ ਮੇਰਾ ਨਾ ਉਦੋਂ ਤੋਂ ਵਿਸ਼ਵਾਸ ਉੱਠਿਆ ਔਨਲਾਈਨ ਸ਼ੋਪਿੰਗ ਕਰਨ ਤੋਂ ਵੀ, ਮੈਂ, ਤੇ ਬਹੁਤ ਘੱਟ ਕਰਨੀ ਆ ਬਹੁਤ। ਘੱਟ ਮੈਨੂੰ, ਪਸੰਦ ਹੀ ਨੀ, ਔਨਲਾਈਨ ਸ਼ੋਪਿੰਗ ਕਰਨੀ।
ਹਾਂਜੀ
ਘਰ ਜਾਂਦੇ ਨੇ ਹੈ, ਕੰਮ ਵਾਲੇ
ਕਈ, ਵਾਰੀ ਤਾਂ ਬਹੁਤ ਅੱਛੀ, ਵੀ ਹੁੰਦੀ ਹੈ। ਐਸੀ ਗੱਲ ਨੀ ਹੈ। ਕਈ ਵਾਰੀ ਤੇ ਤੁਹਾਨੂੰ ਮਤਲਬ, ਇੰਨੇ ਜੈਨਊਨ ਰੇਟ ਵਿੱਚ ਮਤਲਬ, ਕੁਛ ਵੀ ਨਹੀਂ ਹੁੰਦਾ ਮੁੱਲ ਉਸ ਚੀਜ਼ ਦਾ। ਤੇ ਇਨੀ, ਅੱਛੀ ਚੀਜ਼ ਮਿਲ ਜਾਂਦੀ ਹੈ। ਫੇਰ, ਉਹੀ, ਉਸੇ ਚੀਜ਼ ਨੂੰ ਦੇਖ ਕੇ ਉਸੀ ਚੀਜ਼ ਨੂੰ ਦੇਖ ਕੇ, ਫੇਰ ਸਾਡੇ ਹੀ, ਰਿਲੇਟਿਵ ਦੋ, ਤਿੰਨ ਬੰਦੇ ਹੋਰ ਔਡਰ ਕਰਦੇ ਹੈ। ਲੇਕਿਨ ਜਦੋਂ ਫ ਸੈਕਿੰਡ ਔਡਰ ਹੁੰਦਾ ਨਾ। ਫੇਰ ਉਹ, ਉਸ ਹਿਸਾਬ ਨਾਲ ਨਹੀਂ ਮਿਲਦਾ।
ਹਾਂਜੀ- ਹਾਂਜੀ, ਇਹ ਵੀ ਕਈ ਤਰਾਂ ਦੇ ਹੁੰਦੇ ਨੇ ਕੰਪਨੀਆਂ। ਤੇ, ਬੜੀ ਤਰਾਂ ਦੀ ਹੁੰਦੀਆਂ ਨਾ, ਓਨਲਾਈਨ ਵਾਲੀਆਂ। ਕੋਈ ਕਿੱਦਾਂ ਦੀ ਹੁੰਦੀ ਹੈ। ਕੋਈ ਕਿੱਦਾਂ ਹੁੰਦੀ ਹੈ।
ਹੂੰ- ਹੂੰ, ਹੂੰ -ਹੂੰ, ਹਾਂਜੀ -ਹਾਂਜੀ।
ਹੁਣ ਕਿਵੇਂ ਆ। ਫਲਿਪਕਾਰਟ ਲੈਲੋ, ਅਮਾਜੋਨ ਲੈਲੋ, ਮੀਸ਼ੋ ਲੈ ਲੈਲੋ ਤਿੰਨ, ਚਾਰ ਹੈਗੀਆਂ। ਕੋਈ ਪਤਾ ਨੀ ਕਿਹੜੀ, ਕਿ ਕੋਈ ਘਟੀਆ ਹੁੰਦੀ ਹੈ। ਕੋਈ ਵਧੀਆ ਹੁੰਦੀ ਆ। ਕੋਈ ਅੱਛੀ ਵੀ, ਕੰਪਨੀ ਹੁੰਦੀ ਆ। ਵਿੱਚ ਵਧੀਆ ਸਮਾਨ ਵੀ, ਭੇਜਦੀ ਆ।
ਹਾ ਕਹਿੰਦੀ। ਪਤਾ ਕੀ ਹੁੰਦਾ। ਭੈਣ ਜੀ, ਸਾਨੂੰ ਕੀ ਕਰਨਾ ਹੁੰਦਾ ਹੈ। ਕਿ ਅਗਰ ਅਸੀਂ ਓਨਲਾਈਨ ਸ਼ੋਪਿੰਗ ਕਰਨਾ ਚਾਹੁੰਦੇ ਹਾਂ। ਤੇ ਸਾਨੂੰ ਨਾ, ਜੋ ਫੇਥ, ਫੈਥਫੁੱਲ ਸਾਈਟ ਹੁੰਦੀ ਹੈ। ਨਾ ਜਿਹੜੀ ਬਹੁਤ। ਫੈਥਫੁੱਲ ਏ। ਜਿਹਦੇ ਉੱਪਰ ਲੋਕਾਂ ਦੇ ਵਿਊਜ਼ ਬਹੁਤ ਅੱਛੇ, ਹੈਗੇ ਨੇ। ਲੋਕਾਂ ਨੇ, ਬਹੁਤ ਅੱਛੀ। ਅੱਛਾ, ਕਮੈਂਟ ਕੀਤਾ ਹੋਇਆ ਹੈ। ਲੋਕਾਂ ਦੀ ਫੀਡਬੈਕ ਬਹੁਤ ਅੱਛੀ ਹੈ। ਸਾਨੂੰ ਨਾ, ਸਾਨੂੰ ਕਿਸੇ ਵੀ ਚੀਜ਼ ਨੂੰ, ਮੰਗਵਾਉਣ ਤੋਂ ਪਹਿਲਾਂ ਨਾ। ਉਹ ਚੀਜ਼ ਦੀ ਨਾ, ਪਰਖ ਕਰ ਲੈਣੀ ਚਾਹੀਦੀ ਏ। ਕਿ ਇਹ ਚੀਜ਼ ਕਿਸ- ਕਿਸ। ਨੇ ਮੰਗਵਾਈ ਹੋਈ ਹੈ। ਤੇ, ਉਹਨਾਂ ਦਾ ਵਿਊਜ ਕਿਵੇਂ- ਕਿਵੇਂ, ਦੇ ਹੈਗਾ ਨੇ, ਉਸ ਚੀਜ਼ ਨੂੰ ਫੇਰ ਧਿਆਨ। ਵਿੱਚ, ਰੱਖ ਕੇ। ਫਿਰ ਸਾਨੂੰ ਓਨਲਾਈਨ ਸ਼ੋਪਿੰਗ ਕਰਨੀ ਚਾਹੀਦੀ ਹੈ।
ਤੇ ਗੱਲ ਬਿਲਕੁਲ ਇਹ ਤੇ ਬਿਲਕੁਲ ਗੱਲ ਸਹੀ ਹੈ।
ਹਮ
ਚਾਹੀਦਾ ਕੋਈ ਕੱਪੜਾ ਹੋਵੇ ਕੋਈ ਵੀ ਦੂਸਰੀ ਚੀਜ਼ ਹੋਵੇ।
ਕੱਪੜਾ ਤੇ ਦੇਖੋ ਮੈਂ ਮੈਂ ਨਾ ਆਪਣੇ ਬੇਟੇ ਦੇ ਆਪਣੇ ਬੇਟੇ ਦੇ ਮੈਂ ਟਾਏਸ ਮੰਗਵਾਏ। ਓਹ ਟੋਇਜ਼ ਤੇ ਇੰਨੀ ਬੈਸਟ ਕੁਆਲਿਟੀ। ਨਿਕਲੇ ਨੇ ਔਰ ਇੰਨੀ ਬੈਸਟ ਕੁਆਲਿਟੀ ਦੇ ਨਿਕਲੇ ਨੇ ਕਿ ਮੈਨੂੰ ਬਹੁਤ ਹੀ ਅੱਛਾ ਲੱਗਿਆ ਕਿ ਘਰ। ਘਰ ਬੈਠੇ ਤੁਹਾਨੂੰ ਉਹ ਚੀਜ਼ ਮਿਲ ਗਈ ਜੋ ਤੁਸੀਂ ਚਾਹੁੰਦੇ ਹੋ ਲੇਕਿਨ ਜਦੋਂ ਗੱਲ ਆਉਂਦੀ ਹੈ ਨਾ। ਕੱਪੜਿਆਂ ਦੀ ਤੇ ਕੱਪੜਾ ਭੈਣ ਜੀ ਸਾਨੂੰ ਨਾ ਕੱਪੜੇ ਦੇ ਉੱਪਰ ਤੇ ਵਿਸ਼ਵਾਸ ਨਹੀ ਕਰਨਾ ਚਾਹੀਦਾ। ਕਿ ਔਨਲਾਈਨ ਕੱਪੜੇ ਦੇ ਉਪਰ ਵਿਸ਼ਵਾਸ ਕਰਕੇ ਤੁਸੀ ਮੰਗਵਾ ਲਓ। ਅਗਰ ਤੁਸੀਂ ਔਨਲਾਈਨ ਕੋਈ ਕੱਪੜਾ ਔਡਰ। ਅਗਰ ਤੁਸੀਂ ਔਨਲਾਈਨ ਕੋਈ ਕੱਪੜਾ ਆਰਡਰ ਕਰ ਰਹੇ ਹੋ। ਤੇ ਚੈੱਕ ਕਰੋ ਕਿ ਉਹ ਬਕਾਇਦਾ ਕੰਪਨੀ ਦਾ ਕੱਪੜਾ ਹੋਣਾ ਚਾਹੀਦਾ। ਕਿਉਂਕਿ ਕੰਪਨੀ ਜੋ ਹੈ ਆਪਣੀ ਰੈਪੂਟੇਸ਼ਨ ਕਦੇ ਖ਼ਰਾਬ ਨਹੀ ਕਰਦੀ। ਆਪਣੀ ਰੇਪੁੱਟੇਸ਼ਨ ਨੂੰ ਮੈਨੇਜ ਕਰਨ ਵਾਸਤੇ ਅੱਛਾ ਕੱਪੜਾ ਹੀ ਅਵੇਲੇਬਲ ਕਰਾਂਦੀ ਹੈ। ਠੀਕ ਹੈ ਟੋਏਜ਼ ਤੁਸੀਂ ਟੋਏਜ਼ ਮੰਗਵਾ ਲੋ। ਠੀਕ ਹੈ, ਤੁਸੀਂ ਕੁਛ, ਹੋਰ ਚੀਜ਼ ਮੰਗਵਾ ਲੋ।
ਹਾਂਜੀ ਹਾਂਜੀ।
ਜੁਲਰੀ ਮੰਗਵਾ ਸਕਦੇ ਹੋ ਲੇਕਿਨ ਕੱਪੜੇ ਦੇ ਮਾਮਲੇ ਚ ਤੇ ਮੈਂ ਨਾ ਬਿਲਕੁਲ ਵੀ। ਅ ਐਵੇ ਹੀ ਸੁਜੈਸਟ ਕਰਾਂਗੀ ਕਿ। ਕੋਈ ਵੀ ਜੋ ਨਵੀ ਸਾਈਟ ਖੁਲ ਰਹੀ ਹੈ ਉਥੋਂ ਕੱਪੜਾ ਮੰਗਵਾ ਲੋ।
ਹਾਂਜੀ ਹਾਂਜੀ ਇਹ ਤੇ ਬਿਲਕੁਲ ਗੱਲ ਸਹੀ ਹੈ ਕਿ ਕੱਪੜਾ ਨਹੀ ਮੰਗਉਣਾ ਚਾਹੀਦਾ ਬਾਕੀ ਹੋਰ ਕੋਈ ਵੀ। ਜੀ ਜਿਹੜੀ, ਮਰਜ਼ੀ ਮੰਗਵਾ ਸਕਦੇ ਹੋ। ਤੁਸੀਂ। ਬੀ ਊਫ਼ਲਾਇਨ ਦਾ ਹੋ ਜਾਂਦਾ ਕਿ ਬੀ ਜਾ ਕੇ ਲਿੱਤੀ ਜਾਂਦੀ ਹੈ ਦੁਕਾਨ ਤੋਂ ਜਾ ਕੇ।
ਹਜੀ ਬਸ ਹੈ ਜੀ ਅੱਜ ਕੱਲ੍ਹ ਨਾ ਅ ਟਾਈਮ ਤੋਂ ਬਚਣ ਪਿੱਛੇ ਨਾ ਲੋਕੀ। ਘਰੇ ਬੈਠੇ ਬੈਠੇ ਓਨਲਾਈਨ ਮੰਗਵਾਂਦੇ ਰਹਿੰਦੇ ਨੇ ਹੈਲੋ। ਹੈਲੋ ਹਾਂਜੀ ਉਹਨਾਂ ਇਹਦਾ ਨਾ ਇੱਕ ਮੈਨੂੰ ਇਹਦਾ ਮੈਨੂੰ ਇੱਕ ਨੁਕਸਾਨ ਕੀ ਨਜ਼ਰ ਆਉਂਦਾ ਹੈ। ਕਿ ਅੱਜ ਕੱਲ੍ਹ ਜੋ ਛੋਟੇ ਬੱਚੇ ਹੁੰਦੇ ਆ ਨਾ ਮਤਲਬ ਉਹ ਪੰਦਰਾਂ ਤੋਂ। ਅਹ ਤੁਸੀਂ ਇਝ ਲਗਾ ਲੋ ਅੱਠ ਤੋਂ ਦਸ ਬਾਰਾਂ ਸਾਲ ਦੇ ਵਿੱਚ। ਵਿਚ ਦੇ ਬੱਚੇ ਉਹਨਾਂ ਨੂੰ ਵੀ ਓਨਲਾਈਨ ਸ਼ੋਪਿੰਗ ਦਾ ਬੜਾ ਪਤਾ ਲੱਗ ਚੁੱਕਿਆ। ਅੱਛਾ ਉਹ ਜੋ ਵੀ ਚੀਜ਼ ਵੇਖਦੇ ਨੇ ਉਹ ਓਡਰ ਕਰ ਦਿੰਦੇ ਨੇ ਉਹ ਜੋ ਵੀ ਚੀਜ਼ ਵੇਖਦੇ ਨੇ ਉਹ ਓਡਰ ਕਰ ਦਿੰਦੇ ਨੇ। ਫਿਰ ਜਦੋਂ ਔਡਰ ਆਉਂਦਾ ਨਾ ਤੇ ਫਿਰ ਬੜਾ। ਅਜੀਬ ਜਿਹਾ ਲੱਗਦਾ ਕਿਉਂਕਿ ਔਡਰ ਕਿਸੇ ਕੰਮ ਦਾ ਹੁੰਦਾ ਨੀ। ਤੇ ਮਨਾ ਕਰੀਏ ਤੇ ਫਿਰ ਰੈਪੂਟੇਸ਼ਨ ਖ਼ਰਾਬ ਹੁੰਦੀ ਹੈ।
ਰੈਪੋ ਰੈਪੂਟੇਸ਼ਨ ਖਰਾਬ ਹੁੰਦੀ ਹੈ ਸਹੀ ਗੱਲ ਹੈ ਹੁਣ ਬੱਚਿਆਂ ਨੂੰ ਸਮਝਾ। ਨਹੀਂ ਸਕਦੇ ਹਾਂਜੀ ਹਾਂਜੀ। ਜੀ ਬੱਚਿਆਂ ਨੂੰ ਤੇ ਬਿਲਕੁਲ ਨਹੀ ਕਰਨਾ ਚਾਹੀਦਾ ਬੱਚੇ ਤਾਂ ਬਸ ਚੀਜ਼ ਔਡਰ ਕਰਦੇ ਬੱਚਿਆਂ ਨੂੰ ਕੀ ਪਤਾ ਵੀ ਕਿਹੜੀ ਚੀਜ਼। ਵਧੀਆ ਕਿਹੜੀ ਚੀਜ਼ ਘਟੀਆ ਹੈ ਇਹਨਾਂ ਨੂੰ ਤਾਂ ਆਪਣੀ ਮਨਪਸੰਦ ਕਰ ਦੇਣੀ ਚਾਹੀਦੀ ਹੈ ਹੈ ਨਾ। ਇਹ ਹੋ ਜਾਂਦਾ।
ਹਾਂਜੀ ਹਾਂਜੀ ਮਤਲਬ ਤੁਸੀਂ ਕੱਪੜਾ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਮ। ਤੇ ਜਾ ਕੇ ਅੱਛੀ ਤਰ੍ਹਾਂ ਦੇਖ ਭਾਲ ਕਰਕੇ ਕੱਪੜਾ ਲਿਆਣਾ ਚਾਹੀਦਾ ਹੈ ਅਗਰ। ਤੁਸੀਂ ਕੁਝ ਖਾਣ ਪੀਣ ਦਾ ਸਮਾਨ ਆਰਡਰ ਕਰ ਲਓ ਉਹ ਵੀ ਤੁਹਾਨੂੰ ਆਨਲਾਈਨ ਬਹੁਤ ਘੱਟ ਯੂਜ ਕਰਨਾ ਚਾਹੀਦਾ। ਅਗਰ ਬਹੁਤ ਵੱਡੀ ਕੰਪਨੀ ਦਾ ਹੈਗਾ। ਉਹ ਤੁਸੀਂ ਮੰਗਵਾ ਲਓ ਲੋਕਲ। ਲੋਕਲ ਕੰਪਨੀਆਂ ਦਾ ਤੁਸੀਂ ਆਨਲਾਈਨ ਖਾਣ ਪੀਣ ਦਾ ਸਮਾਨ ਨਾ ਮੰਗਵਾਓ ਕਿਉਂਕਿ ਬਹੁਤ ਚਾਂਸਿਸ ਨੇ ਕਿ। ਸਹੀ ਨਹੀਂ ਨਿਕਲਦਾ ਕੱਪੜਾ ਅਗਰ ਤੁਸੀਂ ਮੰਗਵਾ ਰਹੇ ਹੋ ਤੇ ਕੱਪੜਾ ਤੁਸੀਂ ਪਹਿਲਾਂ। ਹਾਂ ਦੇਖੋ ਤੁਸੀ ਪਹਿਲਾਂ ਚੈੱਕ ਕਰੋ ਕਿ ਉਹ ਬਕਾਇਦਾ ਕੰਪਨੀ ਦਾ ਹੈਗਾ। ਜੇ ਤੁਸੀਂ ਸਲੀਪਰਸ ਮੰਗਵਾ ਰਹੇ ਹੋ ਸਲੀਪਰ ਵੀ ਚੈੱਕ ਕਰੋ ਕਿ ਬਕਾਇਦਾ ਕੰਪਨੀ ਦੇ ਹੈਗੇ ਨੇ। ਕਿ ਨਹੀਂ ਹੈਗੀਆਂ ਕਿਉਂਕਿ ਜੋ, ਜੋ ਅੱਛੀ ਕੰਪਨੀਆਂ ਐਮਾਜ਼ੋਨ, ਫਲਿਪਕਾਰਟ ਦੇ ਉਪਰ ਹੈਗੀ ਆ ਨਾ ਉਹ ਤੁਹਾਨੂੰ ਇੱਕ ਅੱਛਾ ਡਿਸਕਾਂਟ ਵੀ ਅੱਛਾ ਡਿਸਕਾਊਂਟ ਵੀ ਦਿੰਦੀਆਂ ਨੇ। ਠੀਕ ਹੈ ਹਾਂ ਫਿਰ ਜੋ ਲੋਕਲ ਕੰਪਨੀ ਹੋਣਗੀਆਂ ਉਹ ਤੁਹਾਨੂੰ ਜ਼ਿਆਦਾ ਡਿਸਕਾਊਂਟ ਨੀ ਦਿੰਦੀਆਂ ਇਥੋਂ ਸਾਨੂੰ ਆਪਾਂ ਨੂੰ ਨਾ ਆਈਡੀਆ ਮਿਲ ਜਾਂਦਾ ਕਿ ਸਾਨੂੰ ਕਿਹੜੀ ਚੀਜ਼ ਮੰਗਵਾਉਣੀ ਚਾਹੀਦੀ ਹੈ ਤੇ ਕਿਹੜੀ ਚੀਜ਼ ਨਹੀਂ ਮੰਗਵਾਉਣੀ ਚਾਹੀਦੀ।
ਸਹੀ ਗੱਲ ਹੈ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਐਵੇਂ ਹੋਣਾ ਚਾਹੀਦਾ। ਵੀ ਕਿਹੜੀ ਚੀਜ਼ ਅੱਛੀ ਹੈ ਤੇ ਤਾਂ ਹੀ ਮੰਗਵਾਨੀ ਚਾਹੀਦੀ ਹੈ ਦੇਖ ਦੂਖ ਕੇ ਕੰਪਨੀ ਦੇਖ ਦੂਖ ਕੇ
ਤੁਸੀਂ ਕੀਤਾ ਹੋਇਆ ਕਦੀ
ਨਹੀਂ ਭੈਣ ਜੀ ਮੈਂ ਤੇ ਕੀਤਾ ਨੀ। ਸਹੀ ਦੱਸਾਂ ਮੈਂ ਇੱਕ ਦੋ ਵਾਰੀ ਔਡਰ ਕੀਤਾ ਸੀ ਇੱਕ ਮੇਰੀ ਮੈਂ ਭਰਜਾਈ ਜੀ ਦਾ ਦੇਖਿਆ ਸੀ ਆਪਣੇ ਫੇਰ ਉਨਾ ਫੇਰ ਮੇਰਾ ਥੋੜਾ ਮਨੱ ਖੱਟਾ ਹੋ ਗਿਆ ਉਹਨਾਂ ਨੇ ਬੀਚਾਰਿਆ ਨੇ ਹਜ਼ਾਰ ਇਹਦਾ ਕੁੜਤਾ ਕਰਵਾਇਆ ਨਿਕਲਿਆ ਕਿ ਕੱਪੜੇ ਕੁੜਤੇ ਹੋਏ ਫੇਰ ਅਸੀਂ ਵਾਪਿਸ ਵੀ ਕੀ ਹਾਂਜੀ-ਹਾਂਜੀ ਫੇਰ ਉਹਦਾ ਨਾ ਮਜ਼ਾ ਨਹੀਂ ਆਉਂਦਾ ਪਰ ਸਾਡੇ ਨਾਲ ਵਾਲੇ ਨੇ ਇੱਕ ਆਂ ਤੇ ਉਹਨਾਂ ਦੇ ਨੂੰਹਾਂ ਮੰਗਾਦੀਆਂ ਦੁਜੀ ਚੀਜ਼ਾਂ ਮੰਗਵਾਉਂਦੇ ਜੋਐਲਰੀ ਮੰਗਾ ਲਈ ਉਹ ਹੀ ਮੰਗਵਾ ਲੀ। ਬਟ ਫਿਰ ਵੀ ਠੀਕ ਨੀ ਆ ਇੱਕ ਵਾਰੀ ਉਹਨਾਂ ਨੇ ਜੁੱਤਿਆਂ ਦਾ ਰੱਖਣ ਵਾਲਾ ਰੈਕ ਮੰਗਾਇਆ ਨੀ ਨਿਕਲਿਆ ਕਿ ਟੋਟ-ਟੋਟੇ ਪਲਾਸਟਿਕ ਦੇ। ਇਹ ਥੋੜਾ ਟਾਈਮ ਹੋ ਗਿਆ ਹਾਂਜੀ-ਹਾਂਜੀ ਓਨਲਾਈਨ ਮੰਗ ਪਆ ਉਹਨਾਂ ਨੇ ਟੋਟੇ-ਟੋਟੇ ਨਿਕਲੇ ਪਰ ਜਿਹੜਾ ਇਕ ਲਿਫਾਜਾ ਬਣਾਇਆ ਤਾਂ ਸੀ ਉਹਨਾਂ ਨੇ ਰੈਕ ਚ ਲੰਮਦਾ ਈ ਨੀ ਕਵਰ ਐਸ ਲਈ ਮੈਨੂੰ ਥੋੜਾ ਹੁੰਦਾ ਕਿ ਔਨਲਾਈਨ ਸ਼ੋਪਿੰਗ। ਬੇਕਾਰ ਹੁੰਦੀ ਹੈ ਚੀਜ਼ ਹਾਂਜੀ ਹਾਂਜੀ ਉਫਲਾਈਨ ਚ ਆਂਦੇ ਕਿ ਅਸੀਂ ਸ਼ੋਪ ਤੇ ਜਾ ਕੇ ਲੈ ਸਕਨੇ ਹਾ। ਹ
ਹਾਂ ਸ਼ੋਪ ਤੇ ਜਾ ਕੇ ਤੁਸੀਂ ਆਪਨੀ ਤਸੱਲੀ ਕਰਕੇ ਦੇਖ ਕੇ ਚੀਜ਼ ਲਿਆ ਸਕਦੇ ਹੋ ਅਗਰ ਓਨਲੀ ਗਲਤ ਆ ਗਈ ਗਲਤ ਚੀਜ਼ ਆ ਗਈ ਤੇ ਉਦੀ, ਉਦੀ ਰਿਪਲੇਸਮੈਂਟ ਉਹਦੀ ਮਨੀ ਰਿਫੰਡ ਇਹ ਉਹਦੇ ਚ ਚੰਜੜ ਵਿੱਚ ਨਾ ਫਿਰ ਬੰਦਾ ਪੈਂਦਾ ਨੀ ਹੈਗਾ। ਕਿਉਂਕਿ ਫਿਰ ਇੰਨੀ ਛੇਤੀ ਨਾ ਉਹ ਪੈਸੇ ਵਾ ਕਰਦੇ ਹੁਣ ਪੂਰੀ ਫਰ ਇੰਕੁਆਇਰੀ ਕਰੋ ਪੂਰੀ ਇਨਫੋਰਮੇਸ਼ਨ ਲੈਂਦੇ ਨੇ ਬੰਦਾ ਪਰੇਸ਼ਾਨ ਹੋ ਜਾਂਦਾ ਉਹ ਕਹਿੰਦਾ ਇੰਨੇ ਦੀ ਤਾਂ ਚੀਜ਼ ਨਹੀਂ ਹੈ ਜਿੰਨੇ ਦੇ ਤੁਸੀਂ ਗੇੜੇ ਲਗਵਾ ਲੋਗੇ। ਐ ਹੋ ਜਾਂਦਾ ਤੇ ਫੇਰ ਬੰਦਾ ਨਾ ਫਰਸਟਰੇਟ ਫਿਰ ਬੰਦਾ ਨਾ ਫਰਸਟ੍ਰਟਿਡ ਹੋ ਜਾਂਦਾ ਉਹ ਕਹਿੰਦਾ ਕਿ ਚਲੋ ਹੋਰ ਛਡੋਂ ਅਗਲੀ ਵਾਰ ਤੋਂ ਮੰਗਵਾਣੀ ਨੀ ਹੈਗੀ ਇਹ ਚੀਜ਼ ਹੋ ਜਾ
ਨਹੀਂ ਹੈਗੀ ਹਾਂਜੀ-ਹਾਂਜੀ ਇਹ ਚੀਜ਼ ਹੋ ਜਾਂਦੀ ਹੈ ਸਹੀ ਗੱਲ ਬਸ ਸ਼ੋਪ ਤੇ ਇਹ ਹੁੰਦਾ ਕਿ ਜਿਹੜੇ ਪੈਸੇ ਅਸੀ ਔਨਲਾਈਨ ਦੇ ਖ਼ਰਾਬ ਕਰਨੇ ਉਹੀਓ ਦੋ ਮਿੰਟ ਚ ਲਿਆਈ ਜਾਂਦੀ ਹੈ। ਚੀਜ਼ ਜਾ ਕੇ ਹਨਾ ਉਹ ਪਸੰਦ ਦੀ ਵੀ
ਬਿਲਕੁਲ ਮੇਰੇ ਤੇ ਮੇਰਾ ਇਹੀ ਮੰਨਣਾ ਹੈਗਾ ਹੈ ਕਿ ਤੁਸੀਂ ਬਸ ਕੱਪੜੇ ਤੇ ਖਾਣ ਪੀਣ ਦੀ ਚੀਜ਼ਾਂ ਨੂੰ ਅਵੋਏਡ ਕਰੋ ਆਨਲਾਈਨ। ਅਗਰ ਲੈ ਰਹੇ ਹੋ ਤੇ ਅੱਛੀ ਕੰਪਨੀ ਦੇ ਲੋ, ਅਗਰ ਅੱਛੀ ਕੰਪਨੀ ਦੇ ਨਹੀਂ ਹੈਗੇ ਤਾਂ ਤੁਸੀਂ ਓਨਲਾਈਨ ਨਾ ਮੰਗਵਾਓ ਫ ਤੁਸੀਂ ਕਦੇ ਵੀ ਧੋਖਾ ਨੀ ਖਾਓਗੇ ਤੁਹਾਡੇ ਨਾਲ ਬਿਲਕੁਲ ਠੀਕ ਹੋਏਗਾ। ਹੈਨਾ ਜੀ।
ਹਾਂਜੀ-ਹਾਂਜੀ, ਹਾਂਜੀ ਬਿਲਕੁਲ ਸਹੀ ਕਿਹਾ ਠੀਕ ਹੈ, ਠੀਕ ਹੈ ਹਾਂਜੀ-ਹਾਂਜੀ ਆਨਾ ਘਰ ਤੁਸੀ। ਠੀਕ ਹੈ ਠੀਕ, ਠੀਕ-ਠੀਕ।